ਜਲਦੀ ਆ, ਹੈਲੋ
ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ।
ਸਤ ਸਰੀ ਅਕਾਲ ਜੀ ਕੀ ਹਾਲ-ਚਾਲ ਭੈਣ ਜੀ, ਠੀਕ ਹੋ?
ਬਸ ਵੱਧੀਆ ਭੈਣ ਜੀ, ਤੁਸੀਂ ਸੁਣਾਓ ਠੀਕ ਓਂ?
ਹਾਂਜੀ ਮੈਂ ਵੀ ਠੀਕ ਆ, ਕੀ ਕਰਦੇ ਪਏ ਤੁਸੀਂ?
ਕੁਛ ਨੀ ਬਸ ਭੈਣ ਜੀ ਬੈਠੀ ਸੀ ਮੈਂ।
ਕਿਵੇਂ ਯਾਦ ਕਰ ਲੇਆ ਤੁਸੀਂ ਅੱਜ?
ਬੱਸ ਤੁਸੀਂ ਮੈਂ ਕੇਆ ਤੁਸੀਂ 'ਤੇ ਯਾਦ ਕਰਨਾ ਨੀ। ਮੈਂ ਕੇਆ ਮੈਂ ਈ ਯਾਦ ਕਰ ਲਾ।
ਬਸ ਭੈਣਜੀ ਬਿਜ਼ੀ ਬੱਚਿਆਂ ਨਾਲ ਬੋਤ। ਕੁਲਥ ਮੰਨੇ।
ਅੱਛਾ।
ਹਾਂਜੀ। ਅੱਛਾ ਜੀ। ਹੋਰ ਸੁਣਾਓ ਭੈਣ ਜੀ? ਕੀ ਕੰਮ ਕਰਦੇ ਪਏ ਕੀ ਬਣਾਇਆ ਕੀਤਾ ਅੱਜ? ਹਾਂਜੀ ਭੈਣਜੀ ਠੀਕ ਹੋ, ਘਰ ਸਭ ਠੀਕ ਨੇ? ਭੈਣ ਜੀ, ਹੋਰ ਸਭ ਠੀਕ ਹਾਂਜੀ, ਭੈਣ ਜੀ। ਭੈਣ ਜੀ, ਕਿੱਥੇ ਤੁਸੀਂ ਤੁਹਾਡੀ ਆਵਾਜ਼, ਕੱਟ ਰਹੀ ਹੈ। ਥੋੜਾ ਤੁਸੀਂ